ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਠੀਕ ਓਂ ਤੁਸੀਂ।
ਹੋਰ ਕੀ ਹਾਲ ਵਧੀਆ ਵਧੀਆ। ਤੁਸੀਂ ਸੁਣਾਓ।
ਵਧੀਆ।
ਹੋਰ ਅੱਜ ਫ੍ਰੀ ਹੋ।
ਹਾਂਜੀ ਫ੍ਰੀ ਆਂ ਹੋਰ।
ਮੈਂ ਕਹਿ ਰਹੀ ਹਾਂ ਅੱਜ ਅੱਜ ਚਲੀਏ ਸ਼ੋਪਿੰਗ ਤੇ ਚੱਲੀਏ।
ਚਲੋ।
ਹੈਨਾ ਫ੍ਰੀ ਹੈਗੇ ਉਹ
ਹਾਂਜੀ ਹਾਂਜੀ
ਚਲੋ ਫਿਰ ਮੈਂ ਇਕ ਵਾਰੀ ਬੱਚਿਆਂ ਦੇ ਨਾ ਕੱਪੜੇ ਲੈ ਕੇ ਆਉਣੀ ਆਂ
ਅੱਛਾ ਕੱਪੜੇ ਲੈਣੇ ਨੇ
ਹਾਂ ਯਮੁਨਾਾਨਗਰ ਚੱਲਦੇ ਆ
ਚਲੋ ਚੱਲਣੇ ਆਾਂ ਕਿਤੇ ਬੱਚਿਆਂ ਦੇ ਲੈਣੇ ਨੇ ਕੇ ਆਪਣੇ
ਬੱਚਿਆਂ ਦੇ ਲੈਣੇ ਨੇ
ਅੱਛਾ ਚਲੋ ਕੋਈ ਨੀ ਚੱਲਣੇ ਆ
ਹੋਰ
ਮੈਂ ਵੀ ਦੇਖ ਲਾਂਗੀ ਅਪਣੇੇ ਅਸਤੇ ਕੁਛ।
ਮੈਂ ਤੇ ਅਪਨੇ ਅਸਤੇ ਕੋੜ ਸੇਟ ਲੈਣੇ, ਬੱਚੇਆਂ ਆਸੇ ਫਰੋਕਾਂ ਲੈਨੀਆਂ ਨੇ।
ਹਾਂਜੀ।
ਹਾਂ
ਹੋਰ ਜਾਣਾ ਕਿੱਧਰ ਹੈ ਵੈਸੇ ਕਿਹੜੀ ਮਾਰਕੀਟ
ਯਮੁਨਾਨਗਰ ਚੱਲਾਂਗੇ ਬੇਬੀ ਕੇਅਰ ਵਾਲੇ ਕੋਲ ਲਿੱਤੇ ਨਈ ਸੀ ਪਿਛਲੀ ਵਾਰ।
ਹਾਂਜੀ ਹਾਂਜੀ ਉਹਦੇ ਕੋਲ ਇੱਕ ਅੱਛੀ ਵਰਾਇਟੀ ਉਹਦੇ ਕੋਲ ਜਾਣੇ ਹਾਂ।
ਹਾਂ ਉਦੇ ਕੋੋਲ ਚੱਲਾਂਗੇ ਹਨਾ।
ਹਾਂਜੀ ਹਾਂਜੀ ਠੀਕ ਏ।
ਹਾਂ ਹੋਰ। ਬਸ ਵਧੀਆ ਮੈਂ ਕਿਹਾ ਸੀ ਫ੍ਰੀ ਹੋ ਕੇ ਚੱਲਾਂਗੇ ਗਰਮੀ ਬਹੁਤ ਏ। ਹੈ। ਮੈਂ ਆਪਣੇ ਸੇ ਕੋਟ ਸੈਟ ਲੈਣੇ ਨੇ ਟੋਪ ਨੀ ਲੈਣੀ। ਜੀਨਸ ਨੀਂ ਪੈਂਦੀ ਗਰਮੀ ਬੋਤ ਏ। ਕੋੜ ਸੇਟ ਦੇਖਾਂਗੇ ਅਪਨੇ ਵਾਸਤੇ, ਬੱਚੇਆਂ ਵਾਸਤੇ ਫ੍ਰੋਕ।
ਕਾਫੀ ਅੱਛੀ ਵਰਾਇਟੀ ਹੈਗੀ, ਬੱਚੇਆਂ ਦੀ ਇੰਨੀ ਸ਼ੋਪ ਹੈਗੀ ਓਦਰ।
ਮੀਨਾ ਮਾਰਕੀਟ ਨੀ ਮੇਰ ਕੋਲ ਜਾਏਆ ਜਾਂਦਾ ਬੜੀ ਓਥੇ ਠੀਕ ਏ, ਮੈਨੂੰ ਤੇ ਓਈ ਓ ਸ਼ੋਪ ਬੜੀ ਵਦੀਆ ਲੱਗੀ ਸੀ।
ਬੇਬੀ ਕੇਅਰ ਵਾਲੇ ਕੋਲ ਵੀ ਹੂੰਦੇ ਨੇ।
ਹਾਂ, ਓਸੇ ਕੋਲੇ ਈ ਜਾਵਾਂਗੇ।
ਹਾਂਜੀ।
ਹਾਂ ਪਿਛਲੀ ਵਾਰੀ ਲਿਆਏ ਸੀ ਨਾ, ਨੋਨੀ ਦੇ ਵੀ ਵਦੀਆ ਏ ਨਿਕਲੇ ਸੀ।
ਹਾਂਜੀ।
ਹਾਂ, ਮੈਂ ਆਪਨੇ ਆਸੇ ਦੇਖ ਲਾਂਗੀ ਕੋੜ ਸੇਟ ਫ੍ਰੋਕ, ਕਰੋਕਰੀ ਲੈਨ ਚਲਾਂਗੇ ਹੈ ਨਾ ਕਰੋਕਰੀ ਦੀ ਸ਼ੋਪਸ।
ਹਾਂਜੀ, ਨਾਲ ਈ ਤੇ ਹੈਗੀ ਏ ਊ ਓਦਰ ਈ।
ਹਾਂ, ਹਾਂ ਬਸ ਚਾਹ ਆਸੇ ਕੱਪ ਲੈਣੇ ਨੇ ਥੋੜੇ ਵੋ ਅ ਲੈਮੇਨ ਗਲਾਸ ਵਗੈਰਾ, ਕੁਛ ਓ ਲੈ ਲਾਂਗੇ ਨਾ ਨਾਲ।
ਮੈਂ ਵੀ ਦੇਖ ਲਾਂਗੀ ਟ੍ਰੇ ਵਗੈਰਾ ਯਾ, ਪਲੇਟਸ ਵਗੈਰਾ ਕੁਛ ਦੇਖਾਂਗੀ।
ਬਜਾਰ ਜਾਓ ਤੇ ਸ਼ੋਪਿੰਗ ਵਾਸਤੇ ਬੜਾ, ਬੜਾ ਕੁਛ ਮਿਲ ਜਾਂਦੈ ਐ ਵੀ ਲੈ ਲੀਏ ਐਵੀ ਲੈ ਲੀਏ।
ਹਾਂਜੀ।
ਬਸ ਟਾਈਮ ਹੋਨਾ ਚਾਈਦੈ।
ਐ ਤੇ ਹੈ।
ਹੈਨਾ। ਹੋਰ, ਆੱਜ-ਕੱਲ ਕਿਸ ਤਰਾਂ ਡਰੈਸਿਸ ਚੱਲਦੀ ਪੇਆਨੀ?
ਆੱਜ ਕੱਲ ਤਾਂ ਏ ਈਓ ਚੱਲ ਰੀ ਐ, ਡੈਨੀਮ ਡਰੈਸ ਵਗੈਰਾ ਯਾ ਕੋੜ ਸੈਟ ਗਰਮੀ ਐ।
ਹਾਂ, ਮੈਂ ਵੀ ਏ ਸੋਚ ਰੀ ਆਂ। ਮੈਂ ਕੈ ਰੀ ਆਂ ਓਹੀ ਓ, ਮੈਂ ਆਪਨੇ ਆਸੇ ਦੇਖ ਲਾਂਗੀ ਡੈਨੀਮ ਜੇੜਾ ਤੁਸੀਂ ਵੀ ਲ ਲੈਣਾ ਨਾ ਨਾਲ ਕੋਛ, ਤੁਸੀਂ ਜੀਨਸ ਲੈਕੇ ਆਏ ਸੀ। ਹਾਂ।
ਹਾਂਜੀ।
ਓਈ ਓ ਦੇਖਾਂਗੇ ਫੇਰ ਸੂਕੂਟੀ ਤੇ ਚੱਲਾਂਗੇ ਠੀਕ ਏ, ਤੇਆਰ ਰੈਣਾ ਤੁਸੀਂ।
ਹਾਂਜੀ, ਠੀਕ ਏ ਚੱਲਾਂਗੇ ਫੇਰ।
ਕਿੰਨੇ ਵਜੇ ਚੱਲੋਗੇ?
ਦੇਖਲੋ ਕੰਮ, ਫ੍ਰੀ ਹੋ ਕੇ ਚੱਲ ਨੇ ਆ ਫੇਰ।
ਤੁਸੀਂ ਐਂਜ ਕਰੋ ਨਾ ਗੇਆਰਾਂ ਵਜੇ ਤੱਕ ਕੰਮ ਮੂਕਾਲੋ ਸਵੇਰੇ ਅਪਨਾ, ਠੀਕ ਏ। ਗੇਆਰਾਂ ਵਜੇ ਤਕ ਕੰਮ ਮੂਕਾਲੋ ਨਾ, ਤਾਂ ਗੇਆਰਾਂ ਵਜੇ ਚੱਲਾਂਗੇ।
ਹਾਂਜੀ, ਫੇਰ ਚੱਲਾਂਗੇ।
ਗੇਆਰਾਂ ਵਜੇ ਫ੍ਰੀ ਹੋ ਕੇ ਨਾ, ਤੁਸੀ ਸੁਕੂਟੀ ਲੈ ਕੇ ਆ ਜਾਨਾ ਮੇਰੇ ਘਾਰ। ਸੁਕੂਟੀ ਤੇ ਚੱਲਾਂਗੇ ਠੀਕ ਐ। ਓਥੋਂ ਦੀ ਯਮਨਾਨਗਰ ਵੀ ਚਲੇ ਜਾਂਗੇ, ਹੋਰ ਵੀ ਐਕਸਪਲੋਰ ਕਰ ਲਾਂਗੇ ਥੋੜੀ ਨੇੜੇ, ਤੇੜੇ ਸ਼ੋਪਸ ਹੈਨਾ।
ਪੈਗੀ ਨਾ ਸਾਹਮਣੇ ਇੱਕ ਪਰਸ ਵਾਲੀ ਹੈਗੀ ਬੈਗ ਜੀ ਵਾਲੀ
ਹਾਂ ਬੈਗ ਜੇ ਵਾਲੀ ਹਾਂ ਲੈ ਕੇ ਤੇ ਆਏ ਸੀ ਪਿਛਲੀ ਵਾਰੀ ਉੱਥੋਂ ਦੀ
ਹਾਂਜੀ ਉਹਦੇ ਕੋਲ ਵੀ ਉਹਨੇ ਪਾਈ ਦੀ ਸੀ ਵੀਡੀਓ ਬੜੇ ਅੱਛੇ ਪਰ ਸਕੇ ਸੀ ਦੇਖ ਲਾਂਗੇ
ਹਾਂ,, ਲਿਆਏ ਤੇ ਸੀ ਮੈਂ ਪਿਛਲੀ ਵਾਰ ਲਿਆਈ ਤੇ ਸੀ, ਇੱਕ ਤੁਸੀਂ ਲਿੱਤਾ ਸੀ ਇੱਕ ਮੈਂ ਲਿੱਤਾ ਸੀ।
ਹੁਨ ਓਨੇ ਬੱਚੇਆਂ ਦੇ ਪਾਏ ਦੇ ਨੇ ਬੋਤ ਅੱਛੇ।
ਬੱਚੇਆਂ ਦੇ ਮੇਰੇ ਕੁੜੀਆਂ ਕੋਲ ਤੇ ਏਨੇ ਪਰਸ ਨੇ, ਕੁਝ ਏਨੇ ਮੇਰੇ ਕੋਲ ਨੀ ਹੋਨੇ।
ਹਾਂਜੀ।
ਬੱਚੇਆਂ ਨੂੰ ਤੇ ਜਿੰਨੀ ਮਰਜੀ ਪਰਸ ਲੈਦੋ, ਲੈ ਕੇ ਕਿੱਥੇ ਜਾਣੇ ਹੁੰਦੇ ਏਨਾਂ ਨੇ।
ਹਾਂਜੀ, ਮੈਂ ਦੇਖ ਲਾਂਗੀ ਬੈਗ ਸੁਕੂਲ ਬੈਗ ਦੇਖ ਲਾਂਗੀ, ਕਾਕੇ ਵਾਸਤੇ ਅਪਨੇ।
ਠੀਕ ਏ।
ਹਾਂਜੀ।
ਸਕੂਲ ਬੈਗ ਦੇਖ ਲਾਂਗੇ ਕਰੋਕਰੀ ਦੇਖਣੀ ਹੈ ਤੇ ਬੱਚਿਆਂ ਦੇ ਕੱਪੜੇ ਦੇਖਦੇ ਨੇ ਹਨਾ ਵਿਆਹ ਵੀ ਧ ਆਉਂਦਾ ਭੈਣ ਜਿਹੜੇ ਸਿਮਰ ਦਾ ਚਾਚੇ ਦੇ ਮੁੰਡੇ ਦਾ
ਹਾਂਜੀ ਹਾਂਜੀ
ਕੋਈ ਡਰੈੱਸ ਵੀ ਦੇਖ ਲਾਂਗੇ ਮਿਲੇ ਦੇ
ਦੇਖ ਲੈਣਾ ਉਓਧਰ ਤੇ ਕਾਫੀ ਸ਼ੋਪ ਹੈਗੀ ਰਹਿਣ ਤੁਸੀ ਰੈਂਟ ਤੇ ਵੀ ਲੈ ਸਕਦੇ ਹੋ
ਰੈਂਟ ਤੇ ਨੀ ਮੈਂ ਲੈਣੀ ਮੈਂ ਆਪਣੀ ਖਰੀਦਾਂਗੀ ਰੈਂਟ ਤੇ ਇੰਨੀ ਹੈਵੀ ਲੈ ਲੋ ਫੇਿਰ ਨਾਲ ਹੀ ਮੈਂ ਰਹਿੰਦੀ ਸਿੰਪਲ ਸੋਬਰ ਜਿਹੜੀ ਫੇਰ ਹੋਰ ਵੀ ਵਿਆਵਾਂ ੈ ਜ ਫੇਰ ਇੱਕੋ ਵਾਰੀ ਪੈਸੇ ਲਾਏ ਖਤਮ ਡਬਲ ਲਗਾ ਲਾਂਗੀ ਘੱਟੋ ਘੱਟ ਪੰਜ ਛੇ ਵਜੇ ਪਾ ਤੇ ਲਈਏ ਨਾ
ਸਾੜੀ ਦੇਖ ਲੈ ਨਾ ਸਾੜੀ ਤੇ ਇੰਨਾ ਚੱਲ ਰਿਹਾ ਸਾੜੀ
ਸਾੜੀ ਠੰਡ ਹੋਏਗੀ ਜਦੋਂ ਜਾਣਾ ਤੇ ਨਵੰਬਰ ਇਸੇ ਠੰਡ ਹੋਏਗੀ ਸਾੜੀ ਪਾਈ ਜਾਏਗੀ ਫਿਰ
ਪਾ ਹੀ ਲੈਂਦੇ ਨੇ ਵਿਆ ਤੇ ਵਿਆਹ ਸਭ ਕੁਛ ਚੱਲਦਾ
ਹਾਂ ਇਹੀਓ ਸੋਚਦੀ ਪ ਆ ਮੈਂ
ਹੋਰ ਸਾੜੀ ਦਾ ਨਾ ਬਾਅਦ ਚ ਤੁਸੀਂ ਡਰੈਸ ਬਣਵਾ ਲਓਗੇ
ਮਾਰਕੀਟ ਇਸੇ ਬੜਾ ਹੀ ਟਾਈਮ ਲੱਗ ਜਾਣਾ ਯਮੁਨਾਾਨਗਰ ਗਏ ਤੇ ਫਿਰ ਜਗਾ ਤੇਰੀ ਦੇਖ ਲੈਂਦੇ ਹਾਂ ਫਿਰ ਕੁਛ
ਦੇਖਲੋ
ਇੱਥੇ ਵੀ ਇੱਥੇ ਵੀ ਬਥੇ ਹਾਂ ਇੱਥੇ ਵੀ ਇੱਕ ਨਵ ਮੋਲ ਨੀ ਖੁੱਲਿਆ ਖੇੜੇ ਮੰਦਿਰ ਤੇ ਅੱਗੇ ਕਿ ਤ ਨਿਸ਼ਾ ਤਨੀਸ਼ਾ ਖੁੱਲਿਆ ਸ਼ਾਇਦ ਸ਼ੋਰੂਮ ਤਨੀਸ਼ਾ ਨ ਆਈ ਥਿੰਕ ਬੜੇ ਵਧੀਆ ਉਹਨੇ ਵੀ ਸ਼ੋ ਤੇ ਲਗਾਏ ਹੁੰਦੇ ਨੇ ਸੂਟ
ਅੱਛਾ ਅੱਛਾ ਦੇਖ ਲਾਂਗੇ ਕੁੱਛ ਪਸੰਦ ਆਏਗਾ ਲੈ ਲਾਂਗੇ
ਅੱਜ ਕੱਲ ਬਿਲਕੁਲ ਲੌਗ ਸਟਾਈਲ ਡਰੈਸ ਵਿੱਚ ਚਲਦੀ ਵੀ ਬਿਲਕੁਲ ਜਿਹੜੇ ਬੇਬੋ ਨੇ ਪਾਇਆ ਦਾ ਸੀ ਕਰੀਨਾ ਕਪੂਰ ਨੇ ਬਿਲਕੁਲ ਐਂਕਲ ਤੱਕ ਪੂਰੀ ਸਟ੍ਰਰੇਟ ਕੁੜਤੀ ਅਤੇ ਵਿਦਊਟ ਦੁਪੱਟਾ ਹੈਾ ਉਹ ਵੀ ਸੋਹਣੀ ਲੱਗਦੀ ਹੈ ਆਪ ਆਪੇ ਵੀ ਡਿਜ਼ਾਇਨ ਹੋ ਜਾਏਗੀ ਉਹੇ
ਫੇਰ ਇਹਂ ਨਾ ਫੇਰ ਉਹਦੇ ਨਾਲ ਦੁਪੱਟਾ ਲਈਏ ਕਿ ਨਾ ਲਈਏ ਫਿਰ ਉਹ ਦੁਪੱਟੇ ਦਾ ਹੋ ਜਾਂਦੀ ਪ੍ਰੋਬਲਮ
ਹਾਂਜੀ ਆ ਤੇ
ਹਾਂ ਫੇਰ ਲਾਵਾਂ ਤੇ ਪਾਣ ਹਾਂ ਲਾਵਾਂ, ਤੇ ਪਾਣ ਅਸੀਂ ਵੀ ਸੂਟ ਤੇ, ਤੁਸੀਂ ਨੀ ਲੈਣਾ ਨਾਵਾਂ ਦੇ ਪਾਨ ਆਸਤੇ,
ਸੋਚ ਤੇ ਰਹੀਆਂ ਲਾਵਾਂ ਚ,
ਤੇ ਫੇਰ ਹੁਣ ਚੱਲੇ ਆ ਤੇ ਫੇਰ, ਆਪਣੇ ਆਸਤੇ ਵੀ ਦੇਖ ਲੈਣਾ। ਵਿਆਹਸੇ ਪਾਲਾਂਗੇ ਲਾਵਾਂਸੇ ਲੈਣਾ ਮੇਨ ਸੂਟ ਲਾਵਾਂ, ਤੇ ਮੇਨ ਹੈਗੀਆਂ ਨੇ ਵਿਆਹ ਦਾ ਤੇ ਫੇਰ ਸਾੜੀ ਤੇ, ਦੇਖਲਾਂਗੇ ਵਿਆਹ ਸੂਟ ਦੇਖਣੇ ਆ ਵਧੀਆ ਜਾ,
ਠੀਕ ਐ ਹੋਈ ਦੇਖ ਲਾਂਗੇ। ਨਾਲ ਮੈਂ ਜੁੱਤੀ ਵਗੈਰਾ ਸੈਂਡਲ ਲੈਣੇ ਨੇ ਨਾ ਸੈਂਡਲ ਵੀ ਨੀ ਹੈ, ਮੇਰੇ ਕੋਲ
ਫੇਰ ਹੈ ਫਿਰ ਇਹੇ ਤੇ ਫਰ ਬੜਾ ਹੀ ਕੁੱਛ ਲੈਣਾ
ਹਾਂਜੀ
ਫਿਰ ਮੈਚਿੰਗ ਦੀ ਚੂੜੀਆਂ ਲਵੋ ਫਿਰ ਮੈਚਿੰਗ ਦਾ ਸਭ ਕੁਚ ਆ ਜਾਂ
ਹਾਂ ਮੈਚਿੰਗ ਜੁੈਲਰੀ ਵੀ ਹੋ ਜਾਏਗੀ, ਫੇਰ ਇੰਝ ਕਰਨੇ ਆ ਇੱਕ ਦਿਨ ਨਾ- ਖਾਲੀ ਬੱਚਿਆਂ ਵਾਸਤੇ ਚੱਲ ਜਾਂਦੇ ਆ ਬਾਜ਼ਾਰ, ਠੀਕ ਏ ਬੱਚਿਆਂ ਦੇ ਲੈ ਤੁਸੀਂ ਵੀ ਲੈ ਲੈਣਾ ਮੈਂ ਵੀ ਲੈ ਲਾਂਗੀਂ ਠੀਕ ਏ ਬੱਚਿਆਂ ਦੇ ਸ਼ੂਜ ਬੈਲੀ ਜੋ, ਵੀ ਲੈਣਾ ਸਭ ਕੁਛ ਲੈ ਕੇ। ਠੀਕ ਏ ਫੇਰ ਘਰ ਆ ਕੇ ਬੱਚੇ ਨੂੰ ਖਵਾ ਕੇ ਦੇਖਾਂਗੇ, ਬੱਚੇ ਨਾਲ ਨੀ ਜਾਣਗੇ ਫੇਰ ਜੋ ਵੀ ਚੇਂਜ ਹੋਣੀ। ਰਹਿਣਾ ਹੋਏਗਾ ਤੇ ਅਗਲੇ ਦਿਨ ਚੱਲ ਜਾਗੇ,
ਠੀਕ ਹੈ,
ਠੀਕ ਹੈ, ਨਾ ਇਝ ਕਰ ਲੈਣੇ ਆ ਸਹੀ ਰਹੇਗਾ। ਫੇਰ ਅਗਲੇ ਸੈਟਰਡੇ ਚੱਲ ਜਾਂਗੇ ਆਪਣੀ ਸ਼ੋਪਿੰਗ ਕਰ ਲਾਂਗੇ।
ਠੀਕ ਹੈ,
ਠੀਕ ਹੈ ਤੁਸੀਂ ਨਾਲੇ ਜੰਮੂ ਕਿ ਚੱਲਿਓ, ਉੱਥੋਂ ਦੀ ਵੀ ਵੇਖ ਨਾ ਕੋਈ ਇੰਨੇ ਸੋਹਣੇ ਸੂਟ ਕਸ਼ਮੀਰੀ ਮਿਲਦੇ ਨੇ,
ਹਾਂਜੀ ਦੇਖ ਲਾਂਗੀ, ਕੁੱਛ ਮੈਨੂੰ ਅੱਛਾ ਲੱਗਿਆ ਤੁਹਾਨੂੰ ਵੀਡੀਓ ਕਾਲ ਕਰਕੇ ਖਾ ਦਾਂਗੀ ਮੈਂ,
ਤੁਸੀਂ ਲੈ ਨਾ ਆਪਣੀ ਪਸੰਦ ਆ ਮੈਂ ਪੇਮੈਂਟ ਕਰ ਦਾਂਗੀ, ਜਿਵੇਂ ਵੀ ਹੋਏਗੀ।
ਲੈ ਆਵਾਂਗੇ,
ਮਾਸੀ ਨੇ ਪਾਏ ਸੀ ਨਾ ਕਸ਼ਮੀਰੀ ਸਟਾਈਲ ਦੇ,
ਅੱਛਾ-ਅੱਛਾ, ਹਾਂਜੀ ਅੱਜ-ਕੱਲ ਤੇ ਕਸ਼ਮੀਰੀ ਝੁਮਕ ਵੀ ਚੱਲ ਰਹੇ ਨੇ ਉੱਧਰ ਕਿੰਨੇ,
ਹਾਂ ਕਸ਼ਮੀਰੀ ਘੜੀਆਂ ਵੀ ਚੱਲ ਗਈਆਂ, ਨੇ ਅਗਰ ਮਿੱਲੀ ਨਾ ਤੁਹਾਨੂੰ ਚੱਲੇ ਤੁਸੀਂ ਕਸ਼ਮੀਰ, ਤੇ ਲੈਣਾ ਮੇਰੇਸ ਵੀ ਲੈਣਾ, ਰਮਨ ਵਸ ਵੀ ਲੈਣਾ ਹਨਾ ਹੋਰ ਬੰਦੇ ਇੱਕ ਮੈਮਰੀ ਹੁੰਦੀ ਹੈ, ਬੰਦਾ ਗਿਆ ਸੀ।
ਹਾਂਜੀ ਆ ਤੇ,
ਬਾਕੀ ਕੀ ਪਤਾ ਮੇਰਾ ਵੀ ਮੂਡ ਬਣ ਜਾ,
ਕਸ਼ਮੀਰੀ ਚੂੜੀਆਂ ਨੀ ਦੇਖ ਰਹੇ, ਅੱਜ-ਕੱਲ ਉਹ ਚੱਲੀਆਂ ਹੁਣ ਔ ਚ ਵੀ ਆ ਗਈ। ਝੁਮਕੇ ਵੀ ਬੜਾ,
ਵੋ ਚ ਤੇ ਵੇਖੀ ਆ ਜਿਵੇਂ ਬੈਂਗਲਸ ਨੀ ਵੇਖੀ। ਕਸ਼ਮੀਰ ਵੀ ਬੜਾ-ਬੜਾ ਵਧੀਆ ਸਮਾਨ ਮਿਲਦਾ। ਤੇ ਡਰਾਈ ਫਰੂਟ ਇੰਨੇ ਵਧੀਆ ਮਿਲਦੇ ਨੇ,
ਉਹੀ ਪਾਪਾ ਕਹਿ ਰਹੇ ਸੀ। ਬਾਈ ਜ਼ਿਆਤਰ ਇਹ ਉਹ ਕਸ਼ਮੀਰ ਲੈਂਦੇ ਆ ਨਾ ਡਰਾਈ ਫਰੂਟ ਵਗੈਰਾ। ਹਾਂਜੀ
ਵੀ ਸ਼ਾਇਦ ਪੱਕਾ ਨਹੀਂ ਅਗਰ ਮੈਂ ਵੀ ਗਈ ਤਾਂ ਮੈਂ ਵੀ ਕਸ਼ਮੀਰ ਹੋਰੋਂ
ਹਾਂਜੀ ਤੁਹਾਡੇ ਰਹਿੰਦੇ ਨੇ ਕੀ ਉੱਧਰ
ਤੇ ਮੇਰੀ ਨਾਨੀ ਦੇ ਘਰ ਤੇ ਗਏ ਤੂੰ ਉਓਥੇ ਤੇ ਚੱਲੇ ਆ ਹੋਰ ਸ਼ੋਪਿੰਗ ਹੀ ਕਰਨੀ ਹੈ ਬਸ ਵੀ ਇੱਕ ਵਿਆਹ ਆਉਂਦਾ ਤੇ ਇਨਾ ਕੁਛ ਖਰੀਦਣਾ ਪੈਂਦਾ ਨਵਾਂ ਨਵਾਂ ਬੱਚਿਆਂ ਦਾ ਵੀ ਆਪਨਾ ਵੀ
ਹੋਰ ਆਪਨੇ ਨਾਲ ਵਿਆਹ ਬਨ ਜਾਂਦੈ
ਹਾਂ ਜਿਵੇਂ ਸਾਡੇ ਜਗਾਧਰੀ ਏ ਨਾ ਇਹ ਡੀਸੈਂਟ ਵਾਲੇ ਕੋ ਵਧੀਆ ਮਿਲ ਜਾਂਦਾ ਸਮਾਨ ਵਰਾਇਟੀ ਹੈਗੀ ਇਹਦੇ ਕੋਲ ਵੀ
ਦੇਖਿਆ ਮੈਂ ਕਾਫੀ ਵੀਡੀਓ ਪਾਈ ਹੁੰਦੀ ਹੈ ਇੰਸਟਾਗ੍ਰਾਮ
ਹਾਂ ਜੁੇਜਾੇ ਕੋਲ ਵੀ ਬੜੇ ਅੱਛ ਹੁੰ ਮੈਂ ਪਿਛਲੀ ਵਾਰਿਹੜਾ ਵੈਵਰਡ ਦਾੂਟ ਪਾਇਆ ਸੀ, ਤੁਹਾਨੂੰ ਬੜਾ ਪਸੰਦ ਆਇਆ ਸੀ ਉਹ ਮੈਂ ਜੁਨੀੇਜਾ ਵਾਲੇ ਕੋਲ ਧਿਲਤਾ ਸੀ।
ਅੱਛਾ ਜਿਹੜਾ ਲੋਹੀ ਤੇ ਪਾਇਆ ਸੀ ਤੁਸੀਂ,
ਹਾਂ ਜਿਹੜਾ ਬਲੈਕ ਕਲਰ ਦਾ ਪਾਇਆ ਸੀ, ਉਹ ਮੈਂ ਇੱਥੋਂ ਹੀ ਲਿੱਤਾ ਸੀ। ਤੇ ਜਿਹੜਾ ਮੇਰੇ ਵਾੜੀ ਪਾਇਆ ਸੀ, ਨਾ ਉਹ ਮੈਂ ਯਮੁਨਾਨਗਰ ਤੋਂ ਲੈ ਕੇ ਆਈ ਸੀ। ਫਿਰ ਵਰਾਇਟੀ ਦੇ ਨਾਲ-ਨਾਲ ਪ੍ਰਾਈਸ ਵੀ ਹਾਈ ਤੇ ਹੁੰਦੇ, ਨੇ ਭਾਵੇਂ ਜਿੱਥੋਂ ਮਰਜ਼ੀ ਖਰੀਦ ਲੋ। ਸਿੰਪਲ ਵੈਲਵਰ ਦਾ ਸੂਟ ਵੀ ਦੋ ਹਜ਼ਾਰ ਤੋਂ ਕੱਟ ਕੇ ਆਦਾ ਨੀ,
ਹਾਂਜੀ
ਹ ਬਸ ਹੋਰ
ਹੋਰ ਦੇਖ ਲਾਂਗੇ ਹੋਰ ਬਾਜ਼ਾਰ ਜਾਓ ਹੋਰ ਪਤਾ ਨੀ ਕੀ ਕੀ
ਹਾਂ ਬਸ ਤੁਸੀਂ ਜਾਓਗੇ ਨਾ ਮੇਰੇ ਵਸੇ ਇੱਕ ਵਧੀਆ ਜਾ ਸੂਟ ਉੱਥੋ ਲੈ ਕੇ ਜ਼ਰੂਰ ਆਨਾ
ਠੀਕੇ ਲੈ ਵਾਂ
ਵਧੀਆ ਜ ਹਾਂ ਭਾਵੇਂ ਸ਼ੋਲ ਲੈਨਾ ਵਧੀਆ ਜਾ ਪੂੰਚ ਸਟਾਈਲ ਮਿਲਦੇ ਨੇ ਨਾ ਉਹ ਭਾਵੇਂ ਜੀਨਸ ਨਾ ਕੈਰੀ ਕਰੋ ਸੂਟ ਨਾ ਕੈਰੀ ਕਰੋ ਉਹ ਵਧੀਆ ਰਹਿੰਦੇ ਨੇ ਸ਼ੋਲ ਨੀ ਲਿੱਤੇ ਜਾਂਦੇ ਫਿਰ ਉਹ ਬੱਚਾ ਵੀ ਬ ਚੁੱਕੂ ਬਹੋ ਤੇ ਫਿਰ
ਹਾਂਜੀ ਉੱਥੇ ਦੇ ਕਸ਼ਮੀਰੀ ਸੂਟ ਜਿਹੜੇ ਹੁੰਦੇ ਨੇ ਕੋਰ ਸੈਟ ਵੀ ਬੜੇ ਚੱਲਦੇ ਪਏ ਨੇ
ਹਾਂ ਬੜੇ ਚੱਲਦੇ ਨੇ ਹੁਨ ਤੁਸੀਂ ਐਂਝ ਕਰਨਾ ਹੁਨ ਕੱਲ ਤਿਆਰ ਰੈਨਾ
ਠੀਕ ਏ
ਠੀਕੇ ਗਿਆਰਾਂ ਵਜੇ ਗਿਆਰਾਂ ਵਜੇ ਤਿਆਰ ਹੋ ਕੇ ਨਾ ਤੇ ਮੇਰੇ ਘਰ ਆ ਜਾਨਾ ਤੁਸੀਂ ਤੇ ਮੈਂ ਚੱਲਾਂਗੇ ਬੱਚੇ ਸਕੂਲ ਚੱਲ ਜਾਨਗੇ ਠੀਕ ਫੇਰ ਬੱਚਿਆਂ ਨੇ ਆਨੈ ਦੋ ਵਜੇ ਆਰਾਮ ਨਾਲ ਵੈਸੇ ਮੇਰੀ ਕੁੜੀ ਸਾਡੇ ਗਯਾਰਾਂ ਆਂਦੀ ਓਹਨੂੰ ਨਾਲ ਲੈ ਲਾਂਗੀ ਨਾ ਮੈਂ ਉੱਥੋਂ ਦੇ ਸਕੂਲੋਂ ਦੇ ਲਾਲਾ ਗੀ
ਹਾਂਜੀ
ਤੇ ਤੁਸੀਂ ਤੇ ਮੈਂ ਚੱਲਾਂਗੇ ਆਰਾਮ ਨਾਲ ਠੀਕ ਏ ਨਾ ਹਾਂ ਫੇਰ ਉੱਥੋਂ ਦੇ ਆਰਾਮ ਨਾਲ ਜਿਨੇ ਮਰਜ਼ੀ ਟਾਈਮ ਜੇ ਰੋਟੀ ਪਾਨੀ ਸਭ ਬਨਾ ਕੇ ਚੱਲ ਜਾਂਗੇ ਕੋਈ ਫੋਨ ਨਾ ਕਰੇ ਸਾਨੂੰ ਓਕੇ ਹਾਂ ਬਸ ਠੀਕ ਏ ਨਾ ਤਿਆਰ ਰੈਨਾ ਫਿਰ ਓਕੇ ਚੰਗਾ ਜੀ ਚੰਗਾ
ਠੀਕ ਬਾਏ